ਹੈਲੋ।
ਹੈਲੋ।
ਹੈਲੋ, ਹਾਂਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ, ਕੀ ਹਾਲ-ਚਾਲ?
ਵਧੀਆ। ਤੁਸੀਂ ਸੁਣਾਓ?
ਇਹ ਵੀ ਬਹੁਤ ਵਧੀਆ। ਹੋਰ ਘਰ ਸਭ ਵਧੀਆ?
ਹਾਂਜੀ-ਹਾਂਜੀ, ਘਰ ਸਭ ਵਧੀਆ। ਨਿਆਣੇ ਤੰਗ ਕਰਦੇ ਪਏ ਨੇ, ਛੋਟੇ-ਛੋਟੇ ਨਿਆਣੇ ਨੇ ਦਰਾਣੀ ਦੇ। ਉਹ ਤੰਗ ਕਰਦੇ ਪਏ ਨੇ।
ਅੱਛਾ ਕੀ ਕੈੰਦੇ ਨੇ ਤੁਹਾਨੂੰ?
ਸਭ ਮੈਨੂੰ ਕਹਿੰਦੇ ਮੰਮੀ ਫੋ। ਹਾਂਜੀ।
ਆਏ ਹਾਏ, ਇੱਕ ਤੇ ਫੋਨ ਬੱਚਿਆਂ ਨੂੰ ਚਾਹੀਦਾ ਹੈ ਦੋ ਮਿੰ ਮਿੰਟ ਮਿੰਟ ਬਾਅਦ। ਫੂਨ ਦੇਖ ਲੈਣ ਬੱਚੇ ਬਸ।
ਯੂਟਿਊਬ ਲਗਾਨੀ ਏ ਤੇ ਗੇਮਾਂ ਜਾਂ ਖੇਲਨੀਆਂ ਬਸ, ਦੋ ਕੰਮ ਆੰਦੇ ਉਹਨਾਂ ਨੂੰ।
ਹਾਂ, ਸ਼ੋਰਟਸ ਬੜੇ ਦੇਖਣ ਲੱਗ ਗਏ ਨੇ ਅੱਜ ਕੱਲ੍ਹ ਬੱਚੇ।
ਹੋਰ।
ਉਹ ਸ਼ੋਰਟਸ ਏਸ ਤਰ੍ਹਾਂ ਬੇਕਾਰ ਬੇਕਾਰ ਚੀਜ਼ਾਂ ਦੱਸਦੇ ਨੇ, ਉਹੀ ਸਿੱਖਦੇ ਨੇ ਫਿਰ ਬੱਚੇ।
ਅੱਜ ਕੱਲ ਬੱਚਿਆਂ ਨੂੰ ਪੜ੍ਹਾਨ ਦੀ ਕੋਈ ਲੋੜ ਈ ਨੀਂ ਫ ਫੋਨ ਦੇ ਉਤੇ ਪੜ੍ਹਦੀ
ਸਭ ਆਟੋਮੈਟਿਕ ਹੋ ਜਾਂਦੈ ਫੋਨ ਫੋਨਾਂ ਤੋਂ ਸਿੱਖ ਲੈਂਦੇਨ ਬੱਚੇ।
ਉਹ ਸਭ ਹੂੰਦਾ ਵੈ, ਕੰਮ ਕੰਮ ਖ਼ਰਾਬ ਈ ਹੁੰਦੇ ਪਏ ਨੇ ਕਈ ਬੱਚੇ ਸਹੀ ਵੀ ਹੁੰਦੇ ਪਏ ਨੇ ਕਈ ਖ਼ਰਾਬ ਹੋਈ ਜਾਂਦੇ ਪਏਨੇ।
ਹੋਰ ਜੋ ਮ ਪਿਓ ਨਹੀਂ ਦੇ ਰਹੇ ਉਹ ਬਚ ਰਹੇ ਨੇ ਫ਼ੋਨ ਤੋਂ, ਬੱਚੇ।
ਇਹੋ ਈ, ਹਾਂ ਇਹ ਕੁਛ ਹੁੰਦਾ ਪਿਆ।
ਨੇ ਉਹ ਫੇਰ ਨੁਕਸਾਨ ਹੀ ਹੋ ਰਹਾ ਉਹਨਾ ਦਾ।
ਮਾਂ-ਪਿਓ ਫੜਾ ਦਿੰਦੇ ਆ ਫੋਨ ਚਲੋ ਬਈ ਵੀ ਅਸੀਂ ਕੰਮ ਕਰਕੇ ਵਿਹਲੇ ਹੋ ਜਾਂਗੇ। ਇਹ ਫੋਨ ਚਲਾ ਲੈਣ, ਇਹ ਤੇ ਪਤਾ ਨੀ ਬੱਚੇ ਫੋਨ ਦੇ ਬੱਚੇ ਫੋਨ ਦੇ ਉੱਤੇ।
ਜਰਾ ਜਿਆ ਹੋਨਨ ਜਰਾ ਜਿਆ ਮਾਂ ਪਿਓ ਦੇ ਬੋਲਦੇਨ ਜਰਾ ਜਿਆ ਦੇ ਦਿੰਨੇ ਆਂ, ਉਹ ਜਰਾ ਜਿਆ ਨਾਲ ਹੀ ਇਹਨਾ ਕੁਛ ਹੋ ਜਾਂਦਾ ਏ, ਪਤਾਈ ਨੀਂ ਚੱਲਦਾ ਫੇਰ।
ਸਾਡੇ ਘਰ ਤੇ ਲੜਾਈ ਹੁੰਦੀ ਏ ਇੱਕ ਜਣਾ ਮੇਰਾ ਫੋਨ ਲੈ ਲੈਂਦੈ, ਇੱਕ ਜਣਾ ਅਪਣੀ ਮੰਮੀ ਦਾ ਫੋਨ ਲੈ ਲੈਂਦਾ ਬਸ ਇਹ ਕੁਛ ਹੁੰਦਾ, ਹੁਣ ਬਿਠਾਣਾ ਤੇ ਐ ਨਾ ਦੇਣਾ ਪਏਗਾ।
ਉਹ ਸਵੇਰ ਹੁੰਦੇ ਈ ਫੋਨ ਚ ਪਾ ਲਿਆ ਕਰੋ ਨਾ ਅਪਨਾ।
ਹ ਉਹਨੇ ਮੈਂ ਤਾਂ ਸਗੋਂ ਕਿਐ ਮੈਂ ਕਿਐ ਐਵੇਂ ਛੁ ਛੁੱਟੀਆਂ ਹੋ ਗਈਆਂ ਪਲੇਵਿੰਗ ਦੀਆਂ ਵੀ ਛੁੱਟੀਆਂ ਐਵੇਂ ਈਂ ਕਰਤੀਂਆਂ ਚੰਗੇ ਭਲਾ ਫੋਨ ਛੁੱਟਿਆ ਦਾ ਸੀ। ਛੁੱਟੀਆਂ ਕਰਾਂ ਕਾਰਨ ਤੇ ਫੋਨ ਫਿਰ ਫੋਨ ਦਿੱਤੇ, ਹਾਂ ਬੋਲ ਹੋਏ ਦੇ ਨੇ।
ਪਤਾ ਨੀ ਕੀ ਕੈਸਾ ਕੀ ਦੇਖਦੇ ਨੇ ਐਸਾ ਕੀ ਦੇਖਦੇ ਨੇ ਬੱਚੇ ਫੋਨ ਜੋ ਉਹਨਾਂ ਨੂੰ ਫੋਨ ਚਾਈਦਾ ਹੁੰਦੈ।
ਹਾਂਜੀ।
ਏਂਨਾਂ ਦੇ ਕਰਕੇ ਅਸੀਂ ਵੀ ਨਹੀਂ ਚਲਾਂਦੇ। ਅੱਜ ਅਸੀਂ ਬਨਾਏ ਐ ਭਿੰਡੀ ਬਨਾਈਏ, ਕੁੁਰਕੁਰੀ ਭਿੰਡੀ।
ਅੱਛਾ, ਤਲਕੇ?
ਹਾਂਜੀ, ਵੇਸਨ ਵੇਸਨ ਵਿੱਚ ਡਾਲ ਕੇ
ਅੱਛਾ।
ਜਿਸ ਰਾਂ ਪਕੋੜੇ ਤਲਦੇ ਨੇ ਵੈਸੇ ਈ।
ਅੱਛਾ ਓ ਵੀ ਓ ਵੀ ਦੱਸੋ ਸਹੀ ਸਾਨੂੰ ਹੀ ਵੀ ਉਹ ਕਹਿੰਦੀ ਬੰਦੀ ਫੇਰ ਅਸੀਂ ਵੀ ਬਣਾ ਕੇ ਵੇਖਾਂਗੇ।
ਹਾਂਜੀ, ਬਿਲਕੁਲ ਦੱਸਨੇ ਆ ਤੁਹਾਨੂੰ ਵੀ। ਤੁਆਂਨੂੰ ਵੀ ਦੱਸ ਦਿੰਨੇ ਆਂ, ਬਸ ਚਾਰ ਚਾਰ ਤੁਕੜੇ ਲੰਬੇ ਲੰਬੇ ਕੱਟ ਲੋ। ਸਾਫ ਸੁੂਫ਼ ਕਰਕੇ ਭਿੰਡੀਆਂ, ਹਾਂਜੀ। ਲੰਬੇ- ਲੰਬੇ ਕੱਟ ਲੋੋ ਭਿੰਡੀਆਂ ਨੂੰ। ਫੇਰ-ਫੇਰ ਉਹਦੇ ਚ ਥੋੜ੍ਹਾ ਵੇਸਣ ਡਾਲ ਲੋ, ਜਿਸ ਰ੍ਹਾਂ ਅਸੀਂ ਪਕੋੜੇ ਤਲਨੇ ਆਂ, ਵੈਸੇ ਈ, ਹਾਂਜੀ-ਹਾਂਜੀ। ਉਹ ਤੇ ਗਿੱਲੇ ਕਰਨੇ ਆਂ ਥੋੜਾ ਪਾਣੀ ਡਾਲਨੇ ਬਕਰ ਮਗਰ ਉਹਨੂੰ ਪਿੰਡ ਨੂੰ ਗਿੱਲਾ ਨੀ ਕਰਨਾ ਕੋਈ ਪਾਣੀ ਪੂਣੀ ਨੀ ਪਾਣਾ ਵਿੱਚ। ਹਾਂਜੀ। ਉਹ ਹਾਂਜੀ। ਬਿਲਕੁਲ ਬੇਸਣ ਬੇਸਣ ਡਾਲ ਕੇ ਨਮਕ ਮਿਰਚ ਥੋੜ੍ਹੀ ਕਲਰ ਵਾਲੀ ਦੇਗੀ ਮਿਰਚ ਡਾਲ ਲੋੋ ਕਸ਼ਮੀਰੀ ਮਿਰਚ ਜਿਹੜੀ ਹੁੰਦੀ ਹੈ ਉਹ ਪਾਲੋ ਫ ਬਸ ਇਹ ਮਸਾਲੇ ਮਸੂਲੇ ਸੁੱਕਾ ਧਨੀਆਂ ਡਾਲ ਡਾਲ ਲ ਲੋ ਔਰ ਥੋੜਾ ਜਿਹਾ ਚਾ ਮਸਾਲਾ ਡਾਲ ਲੋੋ ਤੇ ਮਿਕਸ ਕਰਕੇ ਗਰਮ ਤੇਲ ਕਰੋ ਔਰ
ਹਾਂਜੀ ਹਾਂਜੀ ਹਾਂ। ਠੀਕ ਏ ਤੇ ਬਾਅਦ ਦੇ ਵਿੱਚ ਤੜਕਾ ਵੀ ਲਗਾਉਣਾ ਉਹਨੂੰ ਕੋਈ
ਨਹੀਂ ਨਹੀਂ ਤੜਕਾ ਨਹੀਂ ਕੁਛ ਨਹੀਂ ਕੁਛ ਨਹੀਂ ਇਹਦੇ ਨਾਲ ਕੋਈ ਜਾਂ ਤੁਸੀਂ ਅਹ ਤਰੀ ਵਾਲੀ ਸਬਜ਼ੀ ਬਣਾ ਲਓ।
ਅ ਵੀ ਜੋ ਮਰਜ਼ੀ ਨਾਲ ਹੋਰ ਕੋਈ
ਹਾਂ ਹਾਂਜੀ। ਆਲੂ- ਮਟਰ ਬਣਾ ਲਓ ਜਾਂ ਦਾਲ ਦੁਲ ਬਣਾ ਲੋ।
ਹਾਂ ਵੀ ਇਹਨਾਂ ਤੇ ਫੇਰ ਪਕੌੜਿਆਂ ਦੀ ਤਰ੍ਹਾਂ ਵੀ ਖਾਧਾ ਜਾ
ਹਾਂਜੀ ਇਹਨੂੰ ਪਕੌੜੇ ਤਰ੍ਹਾਂ ਹੀ ਖਾਧਾ ਜਾਂਦਾ ਕਈ ਲੋਕ ਇਸ ਤਰ੍ਹਾਂ ਹੀ ਖਾ ਜਾਂਦੇ ਨੇ ਪਕੌੜੇ ਜਿਸ ਤਰ੍ਹਾਂ ਅਸੀਂ ਪਕੌੜੇ ਖਾਂਦੇ ਹਾਂ। ਹਾਂਜੀ ਬਿਲਕੁੱਲ ਮੇਰੇ ਬੱਚੇ ਬੱਚੇ ਤਾਂ ਬੜੇ ਖੁਸ਼ ਹੋਕੇ ਖਾਂਦੇ ਇਹ ਭਿਂਡੀ ਇਸ ਤਰਾਂ ਹੀ ਖਾ ਜਾਂਦੇ ਨੇ ਕਿੰਨੀ ਕਿੰਨੀ ਦੇ ਇਸ ਤਰਾਂ ਹੀ ਖਾ ਜਾਂਦੇ ਨੇ ਕੈਚਅੱਪ ਲਗਾ ਕੇ ਖਾਂਦਾ ਮੇਰਾ ਵੱਡਾ ਮੁੰਡਾ ਹੈ ਕੈਚਅੱਪ
ਹਾਂ ਨਹੀਂ ਨਹੀਂ ਸਾਡੇ ਵੀ ਸਾਡੇ ਵੀ ਪਈਆਂ ਆਈਆਂ ਤੁਸੀਂ ਚਲੋ ਦੱਸਿਆ ਤੇ ਉਹਨ ਇਓ ਕੰਮ ਕਰਨਾ।
ਹਾਂਜੀ, ਬਿਲਕੁਲ ਬਣਾ ਕੇ ਦੇਖਣਾ ਬਹੁਤ ਸਵਾਦ ਬਣਦੀ ਐ।
ਹਾਂ ਕਿਉਂਕਿ ਕਰੇਲੇ ਬਣਾਉਣੇ ਆ ਤੇਲ ਤੇ ਧਰਨਾ ਹੈ ਤੇ ਕਰੇਲਿਆਂ ਦੇ ਨਾਲ ਅਸੀਂ ਐ ਈ ਔ
ਕਈ ਵਾਰੀ ਇਹ ਵੀ ਹੁੰਦਾ ਨਾ ਕਿ ਤੇਲ ਧ ਰਨਾ ਇਹ ਵੀ ਆ
ਉਹੀ ਉਹ ਆਲਸ ਪੈਂਦਾ ਵੈ ਕਿਉਂ ਕੀ ਛੱਡੋ ਪਰਾ ਕੀ ਕਰਨਾ ਤੱਲ ਕੇ ਚਲੋ ਅੱਜ ਇਹ ਵੀ ਕੰਮ ਕਰੇ
ਤੇਲ ਪਿਆ ਹੋਇਆ ਸੀ ਤੇ ਸੋਚ ਲਿਆ ਸੀ ਭਿੰਡੀ ਬਣਾਨੇ ਆ।
ਚਲੋ ਹਾਂ ਚਲੋ ਹੋਰ।
ਮਜ਼ਾ ਆ ਜਾਂਦਾ ਹੈ ਖਾ ਕੇ ਤੇ।
ਚਲੋ ਵਧੀਆ ਇੱਕ ਨਵੀਂ ਚੀਜ਼ ਸਿੱਖੀ ਏ।
ਹਾਂਜੀ ਤੁਸੀਂ ਵੀ ਦੱਸੋ? ਤੁਸੀਂ ਦੱਸੋ ਮੈਨੂੰ ਆਮਗੜੂੰਬਾ ਕਿਸ ਤਰ੍ਹਾਂ ਬਣਾਉਂਦੇ ਹੋ? ਤੁਸੀਂ ਬੜਾ ਸਵਾਦ ਬਣਾਉਂਦੇ ਹੋ।
ਅੱਛਾ ਆਮਗੜੂੰਬਾ ਤੇ ਇਹ ਉਹੀ ਉਹ ਅੰਬੀਆਂ ਵੀ ਸਹੀ ਹੋਣੀਆਂ ਚਾਹੀਦੀਆਂ ਬੱਸ ਅੱਜ ਕੱਲ੍ਹ ਤਾਂ ਚਲੋ ਹੁਣ ਹੁਣ ਇਸ ਟਾਈਮ ਤੇ ਆ ਗਈਆਂ ਹੋਣਗੀਆਂ ਵੀ ਅੰਬੀ ਦੂਜੀ ਇਹ ਤਾਂ ਪਹਿਲਾਂ ਤਾਂ ਕੱਚੀ ਜਿਹੀ ਅੰਬੀ ਮਿਲਦੀ ਹੈ ਤੇ
ਚਾਹੀਦੀਆਂ ਹੁੰਦੀਆਂ ਉਹਦੇ ਵਾਸਤੇ
ਨਹੀਂ ਠੀਕ ਠੀਕ ਵੀ ਠੀਕ ਠੀਕ ਹੋਣੀਆਂ ਚਾਹੀਦੀਆਂ ਨਜ਼ਰ ਚੱ ਹਾਂ ਉਹੀ ਹਾਂ ਚੰਗੀ ਤਰ੍ਹਾਂ ਪਹਿਲਾਂ ਧੋਲੋ ਨਾ ਉਹਨਾਂ ਨੂੰ ਲਿਆ ਕੇ ਧੋ ਧੂ ਕੇ ਤੇ ਉਬਾਲ ਲਵੋ ਉਬਾਲ ਕੇ ਅਸੀਂ ਬਈ ਇੰਝੀ ਬਣਾਉਦੇ ਹਾਂ ਉਬਾਲ ਕੇ ਤੇ ਫਿਰ ਛਿਲਕਾ ਲਾ ਲੈਂਦੇ ਹਾਂ ਗੀਟਕ ਜੇਤੇ ਉਹ ਵਾਲੀ ਹੋਏ ਨਾ ਜਿਵੇਂ ਜਾਲੀ ਵਾਲੀ ਮੁੱਛਾ ਵਾਲੀ ਉਹ ਤੇ ਫਿਰ ਪਾ ਲਈ ਦੀ ਹੈ ਵਿੱਚ ਜ ਦੂਜੀ ਹੋਏ ਤੇ ਫ਼ਿਰ ਉਹ ਨਹੀਂ ਪਾਉਂਦੇ ਫਿਰ ਸਾਰਾ ਉਹ ਗੁੱਦਾ ਗੁੱਦਾ ਗੱਦਲ ਉਤਾਰ ਦੇਈਦਾ ਮਿਕਸੀ ਚ ਭਾਵੇਂ ਗਰੈਂਡਰ ਕਰ ਲਓ ਜੇ ਇਥੇ ਗਰੈਂਡਰ ਨਹੀਂ ਕਹਿੰਦੇ ਤੁਹਾਡੀ ਇੱਛਾ ਉਹਦੇ ਤੇ ਆਪਣਾ ਖੰਡ ਨੂੰ ਘੋਲ ਲਵੋ। ਖੰਡ ਪਾਉਣੀ ਹੈ ਹਾਂ ਅਸੀਂ ਗੁੜ ਦੀ ਅਸੀਂ ਨੀ ਗੁੜ ਦੀ ਵੀ ਬਣਾਉਂਦੇ ਕਈ ਗੁੜ ਦੀ ਵੀ ਬਣਾਦੇ ਨੇ ਅਸੀਂ ਪਰ ਖੰਡ ਦੀ ਬਣਾਉਂਦੇ ਹਾਂ। ਵਿਚ ਕਾਲਾ ਨਮਕ ਜ਼ੀਰਾ ਭੁੰਨ ਕੇ ਪਾਉਣਾ ਏ ਨਾਲ ਕਾਲਾ ਹੋਈ ਕਾਲੀ ਮਿਰਚ ਮਿਰਚ ਪਾਣੀ ਹੈ ਤੇ ਚੰਗੀ ਤਰ੍ਹਾਂ ਠੰਢ ਠੰਡਾ ਬਈ ਵਾਹਵਾ ਠੰਡਾ ਚੰਗਾ ਠੰਡਾ ਕਰ ਲੋ
ਠੀਕ ਹੈ ਠੀਕ ਹੈ ਪਹਿਲੇ ਤਾਂ ਉਹਨੂੰ ਜਿਹੜਾ ਗਰਮ ਹੋਏਗਾ ਉਹਨੂੰ ਨੋਰਮਲ ਕਰ ਲਓ ਫਿਰ
ਹਾਂ ਨਹੀਂ ਨਹੀਂ ਉਹਨੂੰ ਨੋਰਮਲ ਕਰਕੇ ਮਿਕਸੀ ਚ ਕਰਨਾ ਵੇ ਗ੍ਰੈਂਡਰ ਕਰਨੇ ਆਪਣੀ ਤੁਹਾਡੀ ਮਰਜ਼ੀ ਇਹ ਵੀ ਕਰਨਾ ਕਰ ਲੇ ਤੇ ਕਈ ਤੇ ਕੜੱਛੀ ਨਾਲ ਹੀ ਮੈਸ਼ ਕਰ ਲੈਂਦੇ ਆ ਅਸੀਂ ਨੀ ਪਰ ਕੜੱਛੀ ਗੀਟਕ ਪਾ ਲਓ ਵਿੱਚ ਗੀਟਕ ਨਾਲ ਤੇ ਮਜ਼ਾ ਆਉਂਦਾ ਜ਼ਿਆਦਾ
ਹਾਂਜੀ ਉਹ ਤਾਂ ਚੂਸਣ ਦਾ ਇੰਨਾ ਮਜ਼ਾ ਆਉਂਦਾ ਹੇਗਾ ਗਿਟਕ ਨੂੰ ਚੂਸੀ ਜਾਓ ਚੂਸੀ ਜਾਓ ਉਹ ਤੇ ਬੜਾ ਹੀ ਸਵਾਦ ਬਣਦਾ ਏ ਸਾਡਾ ਤੇ ਮਨ ਹੀ ਨੀ ਭਰਦਾ ਖਾਈ ਜਾਂਦੇ ਖਾਈ ਜਾਂਦੇ ਮੈਨੂੰ ਤੇ ਬੜਾ ਹੀ ਸਵਾਦ ਲੱਗਦਾ ਹੈ।
ਸਾਨੂੰ ਆਪ ਸਾਡੇ ਵ ਬੱਚਿਆਂ ਨੂੰ ਤੇ ਕਹਿੰਦੇ ਭਾਵੇਂ ਰੋਟੀ ਸਬਜ਼ੀ ਕੋਈ ਬਣਾਓ ਨਾ ਬਣਾਓ ਤੇ ਐ
ਹਾਂਜੀ ਨਾਲੇ ਗਰਮੀ ਚ ਕੁਛ ਖਾਣ ਦਾ ਮਨ ਵੀ ਨਹੀਂ ਕਰਦਾ ਇਹ ਚੀਜ਼ਾਂ ਖਾਣ ਦਾ ਜ਼ਿਆਦਾ ਮਨ ਕਰਦਾ
ਹਾਂ ਕਿਉਂਕਿ ਠੰ ਗਰਮੀਆਂ ਠੰਢੀ ਚ ਹੁੰਦਾ ਹੈ ਹਾਂ
ਹਾਂ ਠੰਡਾ ਠੰਡਾ ਖਾਣ ਦਾ ਮਨ ਕਰਦਾ ਹੈ ਠੰਡਾ ਪੀਣ ਦਾ ਮਨ ਕਰਦਾ ਹੈ।
ਹਾਂ ਇਹ ਠੰਡਾ ਹੁੰਦਾ ਨਾ ਉਂਜ ਵੀ ਇਹ ਠੰਡਾ ਹੁੰਦਾ ਵੇ ਹਾਂ ਹੋਰ ਤੁਸੀ ਦੱਸੋ ਕੋਈ ਤੁਸੀਂ
ਤਾਂ ਕਿ ਹਾਂ ਅਸੀਂ ਅਸੀਂ ਵੀ ਤੁਹਾਡੇ ਅੱਕ ਨ ਹੀ ਬਣਾਦੇ ਹਾਂ ਚੀਨੀ ਮਲ ਕੇ ਗੁੜ ਵਾਲਾ ਮੈਂ ਨੀ ਬਣਾਇਆ ਮੈਂ ਗੁੜ ਵਾਲਾ ਬਣਾਉਂਦੇ ਨੇ ਨਾ ਲੋਕ ਇਸ ਲਈ ਮੈਂ ਤੁਹਾਡੇ ਕੋਲੋਂ ਪੁੱਛ ਲਿਆ ਸੀ ਵਾਲਾ ਨੂੰ ਅਸੀਂ ਵੀ ਅਸੀ ਸੇਮ ਤੁਹਾਡੇ ਅੰਗਨ ਬਣਾਉਦੇ ਹਾਂ ਅਸੀਂ ਵੀ ਅਸੀਂ ਲੇਕਿਨ ਛਿਲਕੇ ਉਤਾਰ ਕੇ ਬੁਆਇਲ ਕਰਨੇ ਆਂ
ਨਹੀਂ ਨਹੀਂ ਅਸੀਂ ਛਿਲਕਿਆਂ ਸਮੇਤ ਹੀ ਉਹ ਬੋਆਇਲ ਕਰਦੇ ਹਾਂ ਬਾਅਦ ਦੇ ਵਿੱਚੋਂ ਜਾਣੀ ਕਿ ਛਿਲਕੇ ਫਿਰ ਜਿਵੇਂ ਆਲੂ ਉਬਾਲੋ ਤੇ ਆਲੂ
ਥੋੜ੍ਹਾ ਜਿਹਾ ਨਮਕ ਡਾਲ ਕੇ ਵਿੱਚ ਹਾਂ ਠੀਕ ਹੈ ਠੀਕ ਹੈ ਅਸੀਂ ਵੀ ਇਸ ਤਰ੍ਹਾਂ ਹੀ ਬੱਸ ਛਿਲਕੇ ਹਾਂ ਹਾਂਜੀ ਫਿਰ ਉਹਨੂੰ ਨਿਕਾਲ ਲੋ ਛਿਲਕੇ ਵੀ ਉਤਰੇ ਦੇ ਹੁੰਦੇ ਨੇ ਉਹਨੂੰ ਮੈਸ਼ ਮੂਸ਼ ਕਰ ਲਓ
ਠੀਕ ਹੈ ਹੋਰ
ਪਾਣੀ ਹੁੰਦਾ ਉਹ ਨਿਕਾਲਣਾ ਹੁੰਦਾ ਜਾਂ
ਉਹ ਫੇਕ ਦਿੰਦੇੇ ਆ ਉਹ ਨਹੀਂ ਨਹੀਂ ਨਹੀਂ ਉਹ ਨਹੀਂ ਪਾਉਣਾ ਉਹਦੇ ਨਾਲ ਕੌੜੇ ਹੋ ਜਾਣਗੇ
ਕੋੜੇ ਹੋ ਜਾਂਦੇ ਨੇ ਨਾ ਉਹਦੇ ਨਾਲ
ਹਾਂਜੀ ਹਾਂਜੀ ਕਿਉਂਕਿ ਸ਼ਿਲਕਾ ਲ ਹੁੰਦਾ ਨਾ ਸ਼ਿਲਕਾ ਤੇ ਕੌੜਾ ਹੀ ਹੁੰਦਾ
ਹਾਂਜੀ ਠੀਕ ਆ
ਜਿਹੜੇ ਮੇਰੇ ਖਿਆਲ ਜਿਹੜੇ ਬਿਨਾਂ ਛਿੱਲੇ ਕ ਬੰਣਦੇ ਹੁਣਦੇ ਉਹਨਾਂ ਦੇ ਨਈ ਬੀਆਂ ਹੁੰਦੀਆਂ ਹੋਣਗੀਆਂ ਕੌੜੀਆਂ ਵੀ ਅਸੀਂ ਕਦੀ ਬਣਾਇਆ ਨੀ ਇੰਜ
ਕਲ ਆਉ ਈ ਉਈ ਪਾਣੀ ਯੂਜ ਕਰਦੇ ਠੀਕ ਹੈ।
ਨਹੀਂ ਨਹੀਂ ਨਹੀਂ ਸੁਟ ਦਿੰਦੇ ਪਾਣੀ ਤੇ ਪਾਣੀ ਨੋਰਮਲ ਹੀ ਲਈਦਾ ਅਸੀਂ
ਠੀਕ ਹੈ ਠੀਕ ਹੈ ਚਲੋ ਵਧੀਆ ਵਧੀਆ ਮੈਂ ਬਣਾਵਾਂਗੀ ਫਿਰ ਤੁਹਾਡੇ ਵੱਲ ਠੀਕ ਚਲੋ ਠੀਕ ਹੈ ਓਕੇ ਬਸ ਵਧੀਆ ਸਤਿ ਸ੍ਰੀ ਅਕਾਲ ਜੀ
ਠੀਕ ਸਤਿ ਸ਼੍ਰੀ ਅਕਾਲ